ਏ ਉਂ
ਸਸ ਰੀ ਕਾਲ।
ਸਸ ਰੀ ਕਾਲ, ਹੋਰ ਕਿੱਦਾਂ
ਬਸ ਵਧੀਆ, ਤੁਸੀਂ ਸੁਣਾਓ ਠੀਕ ਹੋ।
ਬਸ ਸਭ- ਸਭ ਵਧੀਆ, ਕੀ ਚੱਲਦਾ ਪਿਆ?
ਬਸ ਅਸੀਂ ਲੂਡੋ ਖੇਲ ਰੇ ਸੀ।
ਅੱਛਾ- ਅੱਛਾ- ਅੱਛਾ- ਅੱਛਾ ਬਹੁਤ ਅੱਛਾ, ਅੱਛਾ ਨਾ ਬਾਹਰ ਬਰਸਾਤ ਹੋ ਰਹੀ ਏ, ਤੇ ਖੇਲ ਲੋ ਅੰਦਰ, ਅੰਦਰ ਇੰਡੋਰ ਗੇਮ ਖੇਡ ਲੋ।
ਬ ਬਹੁਤ-ਬਹੁਤ ਨਾਲ ਬੱਚੇ ਵੀ ਐਕਟਿਵ ਹੋ ਜਾਂਦੇ ਨੇ, ਆਪਣਾ ਰੋਜ਼ ਜਿੱਦਾਂ ਉਹਨਾਂ ਦਾ, ਜਿਹੜਾ ਪੜ੍ਹਾਈਆਂ ਪੜੂਈਆਂ ਤੋਂ ਸਾਈਡ ਤੇ ਹੋ ਜਾਂਦਾ, ਤੇ ਫਿਰ ਨਾਲ ਇਹਦੇ ਵਿੱਚ ਨਾਲ-ਨਾਲ ਇਹ ਗੇਮਾਂ ਵੀ ਜ਼ਰੂਰੀ ਨੇ, ਮਾਇੰਡ ਬਹੁਤ ਫਰੈਸ਼, ਆਪਣਾ ਦਿਮਾਗ ਪੂਰਾ ਸ਼ਾਂਤ ਹੋ ਜਾਂਦਾ। ਘਰ ਦਾ ਮਾਹੌਲ ਹੀ ਬਦਲ ਜਾਂਦਾ।
ਹਾਂਜੀ-ਹਾਂਜੀ, ਅਸੀਂ ਸ਼ਾਮ ਦੇ ਟਾਈਮ ਬਹਿ ਜਾਂਦੇ ਆਂ, ਇਸ ਟਾਈਮ ਕਦੇ ਲੂਡੋ, ਕਦੇ ਚੈਸ ਲੈ ਕੇ ਬਹਿ ਜਾਂਨੇ ਆਂ, ਹਾਂ ਕੈਰਮ ਬੋਰਡ ਕੁਛ ਵੀ ਜਿਵੇਂ ਹੋਏ
ਨਾਲੇ ਬਚਪਨ ਹੀ ਯਾਦ ਆਂਦਾ, ਬਹੁਤ ਅੱਛੀ ਗੱਲ ਏ ਬਹੁਤ ਅੱਛੀ, ਇਹ ਗੇਮਾਂ ਗੇਮਾਂ ਨੇ ਤੇ ਸਾਡਾ ਪੂਰਾ ਬਚਪਨ ਹੀ ਮਤਲਬ ਅਸੀਂ ਇਹਦੇ ਨਾਲ ਹੀ ਵੱਡੇ ਹੋਏ ਹਾਂ, ਮਤਲਬ ਯਾਦਾਂ ਨੇ ਇੱਕ ਤਰ੍ਹਾਂ ਦੀਆਂ ਮਤਲਬ ਤੇ ਨਾਲੇ ਜੋ ਇਨਡੋਰ ਗੇਮਸ ਹੁੰਦੀਆਂ ਨੇ, ਇਹ ਘਰ-ਘਰ ਵਿੱਚ ਸਾਰੇ ਵੱਡੇ-ਛੋਟੇ, ਦਾਦਾ, ਨਾਨੀ, ਜੋ ਵੀ ਵੱਡੇ ਹਨ ਸਾਰੇ ਇਕੱਠੇ ਖੇਡਦੇ ਨੇ, ਮਤਲਬ ਇੱਕ ਪਰਿਵਾਰ ਸੁੱਖ ਸ਼ਾਂਤੀ ਦਾ ਹੋ ਜਾਂਦਾ ਬੋਤ। ਅੱਛਾ ਮਾਹੌਲ ਹੋ ਜਾਂਦਾ, ਵਾਈਫ ਅੱਛੇ ਆ ਜਾਂਦੇ ਨੇ, ਬਹੁਤ ਇੰਡੋਰ ਗੇਮ ਹਾਂਜੀ- ਹਾਂਜੀ- ਹਾਂਜੀ- ਹਾਂਜੀ- ਹਾਂਜੀ ਤੇ ਜੋ ਆਊਟਡੋਰ ਗੇਮਸ ਵੀ ਜ਼ਰੂਰੀ ਨੇ, ਆਊਟਡੋਰ ਗੇਮਸ ਜਿਹੜੇ ਬਾਹਰ ਹੁੰਦੇ ਨੇ ਉਹ ਬੱਚ ਬੱਚਿਆਂ ਦਾ ਐਕਰਸ਼ਾਈਜ਼, ਫਿਟਨਸ, ਐਕਰਸ਼ਾਈਜ਼, ਕਸਰਤ ਸਭ ਹੋ ਜਾਂਦੀ ਐ।
ਹਾਂ ਬੈਡਮਿੰਟਨ ਵਗੈਰਾ ਵੀ ਖੇਡਦੇ ਹਾਂ ਅਸੀਂ, ਜਿਵੇਂ ਸਰਦੀ ਆਂਦੀ ਹੈ ਨਾ। ਤੇ ਬਾਹਰ ਗਲੀ ਦੇ ਬਾਹਰ ਹੀ ਬੈਡਮਿੰਟਨ ਟਨ ਹੋ ਗਿਆ, ਫਿਰ ਬੱਚੇ ਬੈਟ ਬੌਲ ਖੇਲਣ ਚਲੇ ਜਾਂਦੇ ਨੇ।
ਹਾਂਜੀ ਉਹ ਵੀ ਜ਼ਰੂਰੀ ਐ, ਪਤਾ ਇਹਨਾਂ ਬੱਚਿਆਂ ਨੂੰ ਆਊਟਡੋਰ ਗੇਮਸ, ਇੰਡੋਰ ਅੱਛੀਆਂ ਨੇ, ਕਈ- ਕਈ ਪੈਰੈਂਟਸ ਕਹਿੰਦੇ ਨੇ ਤੂੰ ਖੇਲ, ਮੈਂ ਤੈਨੂੰ ਗੇਮਾਂ ਲਿਆ ਦੇਣਾ, ਲੇਕਿਨ ਇਨਡੋਰ ਦੇ ਨਾਲ ਨਾ ਆਊਟਡੋਰ ਵੀ ਜ਼ਰੂਰੀ ਬੱਚੇ ਦਾ ਐਕਿਉਂਕਿ ਉਹਦੇ ਨਾਲ ਬੱਚਾ ਪੂਰਾ ਗਰਿਊ ਆਉਂਦਾ, ਉਹਦੀ ਹੈਲਥ ਉਹਦੀ ਹਾਈਟ, ਉਹਦੀ ਬੋਡੀ ਸਟਕਚਰ ਪੂਰਾ ਬਹੁਤ ਏ ਇੰਡੋਰ ਗੇਮਸ ਬਹੁਤ ਅ ਅਸਰ ਕਰਦੀ ਹੈ ਮਤਲਬ ਬੋਡੀ ਨੂੰ ਬੋਡੀ ਨੂੰ ਹਾਂਜੀ ਅੱਛੀ ਵੀ ਆਉਂਦੀ ਹੈ ਤੇ ਆਊਟਡੋਰ ਗੇਮਸ ਕੀ ਅੱਗੇ ਜਾ ਕੇ ਉਹਨਾਂ ਦਾ ਅੱਗੇ ਉਹਨਾਂ ਨੂੰ ਅਗਰ ਚਿਹੀਦਾ ਤੇ ਉਹਨਾਂ ਦਾ ਅੱਗੇ ਫਿਊਚਰ ਸਕੋਪ ਵੀ ਬਣ ਸਕਦਾ ਵ ਕਈਆਂ ਦਾ ਜਿਵੇਂ ਕ੍ਰਿਕਟ ਹੁੰਦਾ ਵੇ ਬਹੁਤ ਇਸ ਤਰ੍ਹਾਂ ਦੇ ਬੈਡਮਿੰਟਨ ਹੁੰਦੇ ਨੇ ਅੱਗੇ ਉਹਨਾਂ ਨੂੰ ਸੋਕ ਅ ਸ਼ੌਕ ਹੁੰਦਾ, ਵਾ ਵਾਲੀਬਾਲ ਹੋ ਗਿਆ, ਬਹੁਤ ਅ ਤੇ ਉਹਨਾਂ ਨੂੰ ਸਕੋਪ ਮਿਲ ਜਾਂਦਾ ਵੇ ਖੇਲਣ ਦਾ, ਤੇ ਤੁਸੀਂ ਦੇਖਿਆ ਜਿਹੜੇ ਆਊਟਡੋਰ ਗੇਮ ਦੇ ਬੱਚੇ ਹੁਸ਼ਿਆਰ ਹੁੰਦੇ ਨੇ। ਕਿੰਨੇ ਕਿੰਨੇ ਹਟਕੇ ਹੁੰਦੇ ਨੇ, ਅਲੱਗ ਹੁੰਦੇ ਨੇ, ਐਕਟਿਵ ਹੁੰਦੇ ਨੇ ਉਹਨਾ ਦਾ ਹਾਂਜੀ ਹਾਂਜੀ ਉਹ ਮਤਲਬ ਇਹ ਨੀ ਮੈਂ ਬੋਲ ਰਹੀ ਕਿ ਇਨਡੋਰ ਤੇ ਆਊਟਡੋਰ ਹੋਆ ਇੰਡੋਰ ਵੀ ਬਹੁਤ ਅੱਛੀਆਂ ਨੇ ਉਹ ਪ ਇਕੱਠੇ ਰਲ ਕੇ ਮਾਹ ਮਹੌਲ ਹੀ ਅਲੱਗ ਬਦ ਬਦਲ ਜਾਂਦਾ ਵੇ ਹਾਂਜੀ। ਹਾਂਜੀ ਨਈ ਦੋਨੋ ਜ਼ਰੂਰੀ ਨੇ ਦੋ ਨੋ
ਹਾਂ ਹਾਂ, ਹਾਂ। ਮੇਰਾ ਬੇਟਾ ਤੇ ਸ਼ਾਮ ਦੇ ਟਾਈਮ ਨਿਕਲ ਜਾਂਦਾ ਏ ਜਾ ਕੇ ਕਦੇ ਬ ਬੈਟਬਾਲ ਦਾ ਉਹਨੂੰ ਬਹੁਤ ਸ਼ੌਕ ਏ ਸ਼ੁਰੂ ਤੀ, ਉਹ ਤੇ ਬਸ ਜਰਾ ਜਾ ਉਹਨੂੰ ਪੜ੍ਹਾਈ ਤੋਂ ਫੁਰਸਤ ਮਿਲੇੇਗੀ ਟੁਰ ਜਾਏਗਾ ਬੈਟ ਬਾਲ ਖੇਲਣ ਦੋ ਦੋ ਘੰਟੇ ਕੋ
ਹਾਂਜੀਹਾਂਜੀ ਬਹੁਤ ਅੱਛੀ ਗੱਲ ਐ ਕਿਉਂਕਿ ਹਾ ਓ ਕੀ ਪੈਰੈਂਟਸ ਸੁਤੇ ਹੋਣ ਹਾਂਜੀ ਹਾਂਜੀ ਉ ਪੈਰਟਸ ਦੇਖ ਕੇ ਨਿ ਆਓ ਤੁਸੀਂ ਤੁਸੀਂ ਉਹਨੂੰ ਉਤਸ਼ਾਹ ਦਿੰਦੇ ਹੋਵੋਗੇ ਨਾ ਕਿਉਂਕਿ ਕੋਈ ਕੋਈ ਬੱਚੇ ਨੂੰ ਕੀ ਬੋਲਦੇ ਨੇ ਪੈਰੈਂਟਸ ਕੀ ਕਰਦੇ ਨੇ ਨਈ ਤੇਰਾ ਤੇ ਪੜ੍ਹਾਈ ਬਹੁਤ ਏ ਤੁਨ ਤੈਨੂੰ ਫਸਟ ਆਉਣਾ ਕਲਾਸ ਤੋਂ। ਤੈਨੂੰ ਤੇ ਪੂਰੇ ਏ ਪਲੱਸ ਲਿਆਣਾ ਵੇ ਕਿਤੇ ਵਿੱਚੋਂ ਪਿੱਛੇ ਨੀ ਆਣਾ ਤੂੰ ਉਹਨੂੰ ਏਨਾ ਪੜਾਈ ਦਾ ਬਰਡਨ ਪਾ ਦਿੰਦੇ ਨੇ, ਏਨਾ ਬੋਝ ਪਾ ਦਿੰਦੇ ਨੇ। ਉਹ ਬੱਚਾ ਗੇਮਾਂ ਤੋਂ ਤੇ ਪਿੱਛੀ ਰਹਿ ਜਾਂਦਾ ਵੇ। ਉਹਦੀ ਨਾ ਚਿਹਰਾ ਈ ਅਲੱਗ ਹੋ ਜਾਂਦਾ ਵੇ ਭੋਂਦੂ ਜਿਹਾ ਬਣ ਜਾਂਦਾ ਵੇ। ਕਿਤਾਬੀ ਕੀੜਾ ਨੀ ਹੁੰਦੇ ਹਾਂਜੀ-ਹਾਂਜੀ, ਹਾਂਜੀ ਬਰਾਬਰ ਬਰਾਬਰ ਏ ਇਹ ਜ਼ਰੂਰ ਮਤਲਬ ਨਾ ਗੇਮਾਂ ਬਹੁਤ ਬਹੁਤ ਬਹੁਤ ਸਾਨੂੰ ਅਸ ਅਸਰ ਪਾਂਦੀਆਂ ਨੇ ਜ਼ਿੰਦਗੀ ਚ ਬੱਚਿਆਂ ਨੂੰ। ਤੇ ਸ਼ੁਰੂਆਤ ਜੀ, ਨਈ ਨਈ ਨਈ। ਤੇ ਹਾਂਜੀ। ਹਾਂਜੀ ਬਰਾਬਰ ਏ ਬਰਾਬਰ, ਨਈ ਬਰਾ ਬਰ ਏ ਤੁਹਾਡਾ ਕਹਿਣਾ ਬਿਲਕੁਲ ਮਤਲਬ ਨਾ ਇਹ ਪੜ੍ਹਾਈ ਹਾਂ ਪੜ੍ਹਾਈ ਕਰੋ ਤੁਸੀਂ ਇਹ ਨੀ ਕਿ ਨਈ ਕਰੋ ਲੇਕਿਨ ਤੁਸੀਂ ਨਾ ਜ ਸਪੋਰਟਸ ਖੇਲੋਗੇ ਨਾ ਆਊਟਡੋਰ ਹੋ ਗਏ ਇੰਡੋਰ ਹੋ ਗਏ ਲੇਕਿਨ ਉਹਦੇ ਨਾਲ ਨਾ ਬੱਚਾ ਨਾ ਤੁਸੀਂ ਦੇਖੋ ਉਹਦਾ ਮਾਇੰਡ ਵੀ ਬਹੁਤ ਹੋਰ ਅੱਛਾ ਚੱਲਦਾ ਵੇ ਬਹੁਤ ਉਹਦੇ ਅੰਦਰ ਅ ਬਹੁਤ ਫਟਾਫਟ ਕੈਚਅਪ ਕਰਦੇ ਵੇ। ਫਟਾਫਟ ਤੇ ਪੜ੍ਹਾਈ ਤੇ ਹਾਂਜੀ ਕਰ ਲੈਂਦਾ ਵੇ ਹਾਂਜੀ ਇਹ ਤੇ ਅੱਜ ਕੱਲ੍ਹ ਤਾਂ ਵੱਡੇ ਵੱਡੇ ਜਿਹੜੇ ਨੇ ਹੋ ਗਏ ਨੇ ਕ੍ਰਿਕਟਰ ਦੇਖ ਲਓ ਕਿ ਵੱਡੀ ਵੱਡੀਆਂ ਉਮਰਾਂ ਵਾਲੇ ਖੇਲਦੇ ਨੇ ਬੱਚੇ ਹਾਂਜੀ ਲੇਕਿਨ ਇਹ ਸ਼ੁਰੂਆਤ ਇਹਨਾਂ ਦੀ ਬਚਪਨ ਤੋਂ ਈ ਆਉਂਦੀ ਏ। ਸਟਾਰਟ ਜਿਹੜਾ ਹੁੰਦਾ ਨਾ ਬਚਪਨ ਨੂੰ ਹਾਂਜੀ, ਹਾਂਜੀ। ਮਾਂ ਪਿਓ ਨੂੰ ਹਾਂਜੀ, ਹਾਂਜੀ, ਹਾਂਜੀ। ਇਹ ਪੂਰਾ ਨਾ ਘਰੋਂ ਈ ਸਿੱਖਣ ਨੂੰ ਮਿਲਦਾ ਵੇ ਘਰੋਂ ਮਤਲ ਮਤਲਬ ਜਿਸ ਤਰ੍ਹਾਂ ਫੈਮਿਲੀ ਤੋਂ ਗਰੀਊ ਹੁੰਦੇ ਨੇ ਬੱਚੇ ਉਸ ਤਰ੍ਹਾਂ ਈ ਮਤਲਬ ਸਪੋਰਟਸ ਨੂੰ ਜੋੜਦੇ ਨੇ ਕਈਆਂ ਦੀ ਫੈਮਿਲੀ ਵਿੱਚ ਹੁਣ ਜਿਹੜੇ ਯੂਪੀ ਸਾਈਡ ਦੇ ਨੇ ਉਹਨਾਂ ਦੇ ਕੁੜੀਆਂ ਦੇਖੀਆਂ ਨੇ ਕਿੰਨੀਆਂ ਉਹ ਕਰਾਟੇ ਖੇਲਦੀਆਂ ਨੇ ਉਹ ਕਿ ਖੇਲਦੀਆਂ ਨੇ ਉਹ ਕੀ ਬੋਲਦੇ ਨੇ ਉਹਨੂੰ ਉਹ ਇਹ ਜਿਹੜੀ ਪਿਕਚਰ ਵੀ ਆਈ ਸੀ। ਹਾਂ, ਉਹ ਜਿਹੜੀ ਨੇ ਕਿ ਲੈ ਦੋ ਕੁੜੀਆਂ ਆਪਸ 'ਚ ਲੜਾਈ ਕਰਦੀਆਂ ਨੇ। ਰੈਸਲਿੰਗ ਕਰਦੀਆਂ ਨੇ। ਉਹ ਪਿਕ ਹਾਂ, ਪਿਕਚਰ ਆਈ ਸੀ, ਯੁ ਹਾਂ ਦੰਗਲ-ਟੰਗਲ। ਉਸਦੇ ਵਿੱਚ ਉਹ ਸਪੋਰਟਸ ਸੋ ਕਿਸ ਤਰ੍ਹਾਂ ਉਹਨੇ ਆਪਣੀ ਕੁੜੀਆਂ ਨੂੰ ਕੀਤਾ, ਤੇ ਕਿਸ ਤਰ੍ਹਾਂ ਉਹ ਹਾਂਜੀ। ਬਹੁਤ ਮਤਲਬ ਫੈਮਿਲੀ ਬਹੁਤ ਅਸਰ ਛੋੜਦੀਏ ਬੱਚਿਆਂ ਨੂੰ, ਮਾਂ-ਪਿਓ ਦੇ ਉੱਤੇ ਹੀ ਹੁੰਦਾ ਹੈ ਪੂਰਾ ਤੇ ਜੋ ਇਨਡੋਰ ਗੇਮਸ ਜਿਹੜੀਆਂ ਹੁੰਦੀਆਂ ਨੇ ਉਹ ਤੇ ਪਹਿਲੇ ਹੀ ਤੁਸੀਂ ਬੋਲਿਆ ਜਿਵੇਂ ਤੁਸੀਂ ਬੋਲ ਰਹੇ ਸੀ, ਅਸੀਂ ਘਰ ਲੂਡੋ ਖੇਲ ਰਹੇ ਹਾਂ। ਮਤਲਬ ਉਹ ਹਾਂਜੀ, ਇੰਡੋਰ ਗੇਮਸ ਵੀ ਨਾ ਅੱਜ-ਕੱਲ ਤੇ ਮਤਲਬ ਬਹੁਤ-ਬਹੁਤ ਤਰ੍ਹਾਂ ਦੀਆਂ ਆਗੀਆਂ ਨੇ ਇਨਡੋਰ ਗੇਮਸ ਵੀ। ਤੇ ਹਾਂ-ਹਾਂ ਤੇ ਜੋ ਆਪਣੀਆਂ ਜਿਹੜੀਆਂ ਇਹ ਜਿਹੜੀਆਂ ਨੇ ਇਹ ਬਚਪਨ ਦੀਆਂ ਤੇ ਸਾਡੀਆਂ ਯਾਦਾਂ ਨੇ ਮਿੱਠੀਆਂ ਯਾਦਾਂ, ਜਿਹੜੀਆਂ ਤੁਸੀਂ ਬੋਲ ਉਹ ਹਾਂਜੀ, ਉਹ ਬੱਚਿਆਂ ਨੂੰ ਸਿਖਾਓ ਨਾ ਕੈਰਮ ਹੋ ਗਿਆ, ਚੈਸ ਹੋ ਗਈ।
ਹਾਂ, ਚੈਸ ਨਾਲ ਤੇ ਦਿਮਾਗ ਵੀ ਤੇਜ਼ ਹੁੰਦਾ ਹੈਨਾ ਦਿਮਾਗ ਵੀ ਤੇਜ਼ ਹੁੰਦਾ ਹੈ। ਚੈਸ ਵਗੈਰਾ ਖੇਡੋ ਤੇ ਨਹੀਂ ਗੇਮ- ਗੂਮ ਜ਼ਰੂਰ ਖੇਡਣੇ ਚਾਹੀਦੇ ਨੇ।
ਹਾਂਜੀ। ਉਹ ਜੋ ਮੁਕਾਬਲਾ ਨਾ ਉਹ ਜਿਹੜਾ ਮੁਕਾਬਲਾ ਜਿਹੜਾ ਹਉਂਦਾ ਚੈਸ ਦਾ। ਤੇ ਕੈਰਮ ਦਾ ਉਹ ਇੰਡੋਰ ਗੇਮ ਤੇ ਨਾ ਉਹ-ਉਹ ਅਲੱਗ ਹੀ ਲੈਵਲ ਤੇ ਹੈ ਉਹ ਅਲੱਗ ਹੀ ਮਤਲਬ ਮਜ਼ਾ ਆਉਂਦੀ ਹੈ, ਬਹੁਤ-ਬਹੁਤ ਬੱਚਿਆਂ ਨੂੰ ਉਸਦੇ ਵਿੱਚ ਕੀ ਵੱਡੇ-ਛੋਟੇ, ਸਾਰੇ ਬਜ਼ੁਰਗ ਵੀ ਇਕੱਠੇ ਬੈਠ ਜਾਂਦੇ ਨੇ। ਤੇ ਦੇ ਉਹ ਹਾਂ, ਪਤਾ ਨਾ, ਰਾਜੇ-ਮਹਾਰਾਜੇ ਪੁਰਾਣੇ ਉਹ ਵੀ ਇੰਡੋਰ ਗੇਮ ਖੇਡਦੇ ਹੁੰਦੇ ਸਨ। ਉਹ ਇਹ ਚੈਸ ਤੇ ਕਿੱਤੇ ਹਜ਼ਾਰਾਂ ਸਾਲਾਂ ਤੋਂ ਪਹਿਲੇ ਤੋਂ ਨਿਕਲੀ ਹੋਈ ਹੈ ਚੈਸ। ਤੇ ਉਹ-ਉਹ ਨੀ ਕਿ ਪੁਰਾਣੇ ਜਿਹੜੇ, ਆਪਣੇ ਮਹਾਭਾਰਤ ਦੇ ਪਾਂਡਵ ਤੇ ਉਹ ਸਾਰੇ ਖੇਡਦੇ ਸਨ, ਚੈਸ ਉਹਨੂੰ ਦੇਵੇਂ ਸੀ ਸੀਰੀਅਲ ਤੇ ਵੇਖੇ ਸੀ। ਸਾਨੂੰ ਤੇ ਨ ਪਤਾ ਉਹਨਾਂ ਦੇ ਬਾਰੇ ਜ਼ਿਆਦਾ ਉਹਨਾਂ ਦੀਆਂ ਅਸੀ ਟੀ ਵੀ ਤੇ ਸੀਰੀਅਲ ਵੇਖੇ ਆ ਕੇ ਗੇਮਾਂ ਖੇਡਦੇ ਸਨ, ਉਹ ਲੋਕ, ਮਤਲਬ ਇੰਡੋਰ ਗੇਮ ਉਹ ਉਸ ਟਾਈਮ ਤੋਂ ਕਿੱਥੇ ਹਜ਼ਾਰਾਂ ਸਾਲ ਤੋਂ ਪਹਿਲੋਂ ਤਾਂ ਚੱਲਦੀ ਪਈ ਹੈ ਤੇ ਹਾਂਜੀ।
ਲੂਡੋ ਤੇ ਇਹ ਹੁੰਦਾ ਹੈ ਨਾ ਲੂਡੋ ਦੇਖੋ ਹਰ ਬੰਦਾ ਖੇਡ ਸਕਦਾ ਛੋਟੇ ਬੱਚੇ ਤੂੰ ਲੈਕੇ ਬਜ਼ੁਰਗ ਤੱਕ ਹੈਨਾ ਲੂਡੋ ਤੇ ਕੈਸਾ ਗੇਮ ਮੇ ਹਰ ਬੰਦਾ ਖੇਡ ਸਕਦਾ ਹੈ, ਮਤਲਬ ਜਿਹਵੇਂ ਬਜ਼ੁਰਗ ਦਾ ਮਨ ਕਰੇ ਉਹ-ਉਹਨਾਂ ਨੂੰ ਬਿਠਾ ਲਓ ਉਹ ਵੀ ਖੇਡ ਲੈ ਛੋਟਾ ਬੱਚਾ ਹੈ, ਮੇਰੇ ਰ ਦੂਜੇ ਨੇ ਸਭ ਖੇਡ ਲੈਂਦੇ ਨੇ। ਬਾਕੀ ਉਹਦੇ ਮਜ਼ਾ ਵੀ ਆਉਂਦੀ ਹੈ, ਬੜੀ ਉਹਦੇ ਸਮਝ ਲਓ ਇੱਕ ਘੰਟਾ ਤੁਹਾਡਾ ਕਿੱਥੇ ਪਾਸ ਹੋ ਗਿਆ, ਡੇਢ ਘੰਟਾ ਤੁਹਾਨੂੰ ਪਤਾ ਨਹੀਂ ਲੱਗਦਾ।
ਬਰਾਬਰ ਹੈ ਬਰਾਬਰ ਮਜਾ ਵੀ ਆਉਂਦੀ ਹੈ, ਬਹੁਤ-ਬਹੁਤ ਇੰਜੋਏ ਇੰਜੋਏ ਹੋ ਜਾਂਦਾ ਵੇ। ਓਦਾਂ ਹੀ, ਹਾਂਜੀ-ਹਾਂਜੀ ਤੇ ਜੋ
ਪੈ ਜਾਂਦੇ ਹਾਂ ਖੇਡਣ ਰੋਟੀ-ਪਾਣੀ ਨਿਪਟਾ ਕੇ, ਚਾਹ-ਪਾਣੀ ਨੀ ਪੇ ਜਾਂਦੇ ਆਾ ਸਾਰੇ
ਹਾਂਜੀ। ਹਾਂਜੀ, ਤੇ ਚਾਈਨਾ ਦੇ ਲੋਕ ਜਿਹੜੇ ਨੇ ਆਊਟਡੋਰ ਗੇਮਸ ਇੰਡੋਰ ਗੇਮਸ ਕਿਸ ਤਰ੍ਹਾਂ ਉਹ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾਉਂਦੇ ਨੇ। ਸ਼ੁਰੂਆਤ ਤੋਂ ਹੀ ਰਸ਼ ਕੈਨ ਲੋਕ ਹੋ ਗਏ ਕਿਸ ਤਰ੍ਹਾ ਆਪਣਾ ਕਿਸ ਤਰ੍ਹਾਂ ਉਹਨਾਂ ਨੂੰ ਗਿਰੋ ਪਹਿਲੇ ਸਕੂਲ ਤੇ ਨਹੀਂ ਭੇਜਦੇ। ਸਭ ਤੋਂ ਪਹਿਲੇ ਤੇ ਇਹ ਜਮਾਂਦਰੂ ਬੱਚੇ ਜਿਹੜੇ ਹੁੰਦੇ ਨੇ ਉਹ ਲੋਕ ਪਤੀ ਕੀ ਕਰਦੇ ਨੇ? ਤੇ ਕਿਤਨੇ ਛੇ ਮਹੀਨੇ ਦੇ ਬੱਚੇ ਨੂੰ ਹਾਂ ਮੈਂ ਦੇਖਿਆ ਇੱਕ ਜਗ੍ਹਾ ਪਰ ਵੀਡੀਓ ਛੇ ਮਹੀਨੇ ਦੇ ਬੱਚੇ ਤੇਨੂੰ ਉਹਨੇ ਸਿੱਧਾ ਪਾਣੀ ਚ ਪਾ ਦਿਤਾ ਕੀ ਤਿਆਰ ਹੋ ਸਵਿਮਿੰਗ ਕਰ ਤੂੰ। ਤੁਸੀਂ ਵੀ ਸ਼ਾਇਦ ਛੇ ਮਹੀਨੇ ਦੇ ਬੱਚੇ ਨੂੰ ਕਿ ਛੇ ਮਹੀਨੇ ਦਾ ਸੱਚੀ ਛੇ' ਮਹੀਨੇ ਦਾ ਜਾਂ ਸਾਲ ਦਾ ਉਹਨੂੰ ਸਿੱਧਾ ਪਾ ਦਿੱਤਾ ਕਿ ਹੁਣ ਤੂੰ ਤੈਰ ਜਿਵੇਂ ਨੀ ਕਿ ਮੱਛੀ ਤੈਰਦੀ ਹੈ। ਬੱਛੀ ਉਸ ਤਰ੍ਹਾਂ ਉਸ ਤਰ੍ਹਾਂ ਮੈਨੇ ਵੀਡੀਓ ਵੇਖਿਆ ਮੈਂ ਹੈਰਾਨ ਹੋ ਗਈ ਤੇ' ਮਤਲਬ ਉਹ ਲੋਕ ਇਤਨਾ ਸਵਿਮਿੰਗ ਨੂੰ ਸਿਖਾਂਦੇ ਨੇ ਕਿ' ਮਤਲਬ ਤੂੰ ਤੂੰ'ਸਿੱਖਣਾ ਹੀ ਸਿੱਖਣਾ ਸਵਿਮਿੰਗ ਦਾ ਹੁਣ ਨਾ ਉਹਨਾਂ ਨੂੰ ਉਹਨਾਂ ਨੂੰ ਜਨੂੰਨ-ਜਨੂੰਨ ਹੁੰਦਾ ਉਹਨਾਂ ਦਾ ਬਹੁਤ ਜਨੂੰਨ ਹੁੰਦਾ। ਜਨੂੰਨ ਹੁੰਦਾ। ਮਤਲਬ ਇਹ ਜੋ ਸਾਡੇ ਇੰਡੀਅਨ ਵਿੱਚ ਨਹੀਂ ਐਨਾ ਹਾਂ-ਹਾਂ ਸਿਖਾਂਦੇ ਨੇ ਸਾਡਾ ਕ੍ਰਿਕਟ ਇਹ ਨਹੀਂ ਕਿ ਸਾਡਾ ਇੰਡੀਆ ਘੱਟ ਐ। ਸਾਡਾ ਇੰਡੀਆ ਵੀ ਬਹੁਤ ਕੋਈ ਚੀਜ਼ੋਂ ਪਿੱਛੇ ਨੀ ਅਸੀਂ ਨੀ ਬੋਲਾਂਗੇ ਲੇਕਿਨ ਮਤਲਬ ਨਾ ਹੁਣ ਸਾਨੂੰ ਅੱਗੇ ਸਪੋਰਟਸ, ਇੰਡੋਰ, ਆਊਟਡੋਰ ਸਾਨੂੰ ਨਾ ਹਰ ਜਗ੍ਹਾ ਔਰ ਵੈਸੇ ਸ਼ੁਰੂ ਵੀ ਹੋ ਗਏ ਨੇ ਜਗ੍ਹਾ-ਜਗ੍ਹਾ ਨਾ ਇਹ ਸ਼ੁਰੂ ਹੋ ਗਏ ਨੇ ਮਤਲਬ ਕੀ ਬੋਲਦੇ ਨੇ ਉਹਨੂੰ ਇੱਕ ਤਰ੍ਹਾਂ ਦੇ ਕਲਾਸ ਜਿਵੇਂ ਕੋਚਿੰਗ ਕਲਾਸਿਸ ਨਹੀਂ ਹੁੰਦੇ ਇਸ ਤਰ੍ਹਾਂ ਖੇਡਣੇ ਵਾਲੀਆਂ ਜਗ੍ਹਾ ਬਣ ਗਈਆਂ ਨੇ ਉਹਨੂੰ ਓਡੀਟੋਰੀਅਮ ਬੋਲਦੇ ਨੇ ਉੱਥੇ ਜਾ ਕੇ ਨਾ ਬੱਚਿਆਂ ਨੂੰ ਫੀਸ ਭਰਦੋ ਤੇ ਜਾ ਕੇ ਦੋ ਮਹੀਨੇ ਤਾਂ' ਜਾ ਕੇ ਉੱਥੇ ਤੁਸੀਂ ਜਗ੍ਹਾ ਦੇ ਉਹੀ ਓਡੀਟੋਰੀਅਮ ਤੇ ਨਾ ਸਵੀਮਿੰਗ ਪੂਲ ਹੋਏਗਾ ਉਹੀ ਆਓਡੀਟੋਰੀਅਮ ਤੇ ਉਹਨੂੰ ਬਾਸਕਟੋਾਲ ਖੇਡਣ ਨੂੰ ਮਿਲ ਜਾਏਗੀ। ਉਹੀ ਆਓਡੀਟੋਰੀਅਮ ਤੇ ਉਹਨੂੰ ਬੈਡਮਿੰਟਨ ਮਿਲ ਜੇਗਾ ਤੇ ਉਹ ਬੰ ਬੱਚਾ ਨਾ ਉੱਧਰੋਂ ਸਿੱਖ ਕੇ ਆ ਜਾਂਦਾ ਪੂਰਾ ਇਸ ਤਰ੍ਹਾਂ ਵੱਡੇ-ਵੱਡੇ ਸਿਟੀ ਤੇ ਹੁੰਦਾ ਵਾ' ਇਸ ਤਰ੍ਹਾਂ ਇਹ ਲੋਕਾਂ ਨੇ ਤੇ ਸਾਡੇ-ਸਾਡੇ ਈ ਪਹਿਚਾਣ ਵਾਲਿਆਂ ਨੇ ਬਿਜਨਸ ਖੋਲਿਆ ਹੋਏ ਨੇ'ਮਤਲਬ ਇਸ ਤਰ੍ਹਾਂ ਦਾ ਨਾ ਇੰਡੋਰ ਆਊਟਡੋਰ ਦਾ ਇਹ' ਮਤਲਬ ਇਸ ਤਰ੍ਹਾਂ ਦੀ ਇੱਕ ਚੀਜ਼ ਹੋਣੀ ਚਾਹੀਦੀ ਐ। ਖੁੱਲ ਗਏ ਨੇ, ਖੁੱਲ ਗਏ ਨੇ ਖੁੱਲ ਗਏ ਨੇ, ਹਾਂਜੀ ਤੇ'ਹੋਰ ਬਸ ਇਹੀ ਬੋਲਣਾ ਕਿ ਇਨਡੋਰ ਆਊਟਡੋਰ ਗੇਮ ਦੋਨੋ
ਜ਼ਰੂਰੀ ਨੇ ਖੇ ਅੱਜ ਕੱਲ ਬੱਚਿਆਂ ਨੂੰ ਲੋਕ ਨਾ ਨਹੀਂ ਮੋਬਾਈਲ ਦੇ ਦਿੰਦੇ ਨੇ ਮੋਬਾਈਲ ਚਲਾਂਦੇ ਰਹਿੰਦੇ ਨੇ ਲੇਕਿਨ ਬੱਚਿਆਂ ਨੂੰ ਮੋਬਾਇਲ ਦੇ ਨਾਲ ਦਿਮਾਗ ਔਰ ਉਹਨਾਂ ਦਾ ਸਮਝ ਲਓ' ਖ਼ਰਾਬ ਹੋ ਜਾਂਦਾ ਐ। ਉਹ ਜੋ ਗੇਮ ਆਈ ਆਊਟ ਡੋਰ ਇੰਡੋਰ ਗੇਮ ਨਾ ਬੱਚਾ
ਹਾਂਜੀ-ਹਾਂਜੀ-ਹਾਂਜੀ ਏ ਚਲੋ ਭੈਣ ਜੀ ਬਾਹਰ ਕੋਈ ਆ ਗਿਆ ਵੇ ਤੇ ਮੈਂ ਬਾਅਦ ਚੋਂ ਗੱਲ ਕਰਨੀ ਆ ਠੀਕ ਐ ਮੈਂ ਬਾਅਦ ਚੋਂ ਗੱਲ ਕਰ ਗਿਆ ਚਲੋ ਓਕੇ-ਓਕੇ ਬਾਏ-ਬਾਏ, ਬਾਏ-ਬਾਏ
ਸਤਿ ਸ਼੍ਰੀ ਅਕਾਲ ਬਾਏ ਬਾਏ